ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕਿਵੇਂ ਓ?
ਵਧੀਆ ਜੀ ਵਧੀਆ ਅਰ ਤੁਸੀ ਦੱਸੋ?
ਹਾਂਜੀ ਬਸ ਵਧੀਆ ਹੋਰ ਘਰ ਪਰਿਵਾਰ ਸਾਰੇ ਕਿਵੇਂ, ਹਾਂਜੀ, ਹੋਰ ਕੀ ਕਰ ਰੇ ਤੁਸੀ?
ਬਸ ਕੁਝ ਨੀ ਮੈਂ ਤਾਂ ਸੈ਼ਰ ਵੱਲ ਨੂੰ ਚੱਲੇਆ ਸੀ ਬੱਸ ਦੀ ਉਡੀਕ ਕਰਦਾ ਪੇਆ ਸੀ।
ਤਾਂ ਏ ਨਾ ਬੰਦਾ ਸਵੇਰੇ ਸਵੇਰੇ ਸੈ਼ਰ ਵੱਲ ਨੂੰ ਹੋ ਆਏ ਤੇ ਠੀਕ ਰੈਂਦੈ ਸਮਾਨ ਸਮੂਨ ਲੇਆਏ ਫੇਰ ਦੁਪੋਰੇ ਗਰਮੀ ਏਡੀ ਹੋ ਜਾਂਦੀ ਐ। ਘਰੋਂ ਬਾਰ ਨਿਕਲਣ ਦਾ ਮਨ ਨੀ ਕਰਦਾ।
ਹਾਂਜੀ ਏ ਤਾਂ ਹੈ। ਬਸ ਓਈ ਐ ਨਾ ਮਤਲਬ ਪਿੰਡਾਂ ਦੇ ਵਿੱਚ ਓਈ ਐ ਬੱਸਾਂ ਦਾ ਥੋੜ੍ਹਾ ਜਾ ਬੁਰਾ ਹਾਲ ਜੇਆ ਹੁੰਦਾ ਵਾ। ਕਿ ਬੋਤ ਘੱਟ ਬੱਸਾਂ ਲੱਗੀਆਂ ਨੇ ਏਥੇ। ਇੱਕ ਈ ਬੱਸ ਹੈਗੀ ਐ। ਮਤਲਬ ਓ ਸਵੇਰੇ ਜਾਨੇ ਆਂ ਦੁਪੈਰੇ ਜਾਨੇ ਆਂ ਤੇ ਸ਼ਾਮੀ।
ਉਹ ਤਾਂ ਹੈ ਈ ਐ। ਪਰ ਇਹ-ਕਐ ਹੈ ਨਾ ਕਿ ਸ਼ੈਰਾਂ ਚ ਚੀਜ਼ਾਂ ਬਹੁਤ ਮਿਲਦੀਆਂ ਪਿੰਡਾਂ ਚ ਹੀ ਚੀਜ਼ਾਂ ਲੋਕੀ ਘੱਟ ਵੱਧ ਰੱਖਦੇ ਹੈਗੇ ਆ। ਓਨਾਂ ਨੂੰ ਐ ਹੁੰਦਾ ਯਾ ਕਿ ਪਿੰਡ 'ਚ ਕੋਈ ਚੀਜ਼ ਲਏ ਨਾ ਲਾਏ ਕਿਉਂਕਿ ਨਾ ਪਤਾ ਪਿੰਡਾਂ ਦਾ ਖਾਨਾ ਕੈਹੋ ਜਾ ਹੁੰਦਾ, ਦੇਸੀ ਰੋਟੀ ਹੁੰਦੀ ਐ ਓਨਾਂ ਦੀ। ਮਤਲਬ ਟੇਸਟ ਈ ਵੱਖਰਾ ਹੁੰਦਾ ਯਾ। ਤੇ ਸ਼ੈਰਾਂ ਦਾ ਟੇਸਟ ਵੱਖਰਾ ਹੁੰਦਾ ਤਾਂ ਕਰਕੇ ਨਾ ਓ ਲੋਕੀਂ ਰਖ ਣ ਚੀ ਥੋੜਾ ਘਬਰਾਉਂਦੇ ਐ।
ਹਾਂਜੀ, ਪਿੰਡਾਂ ਦੇ ਲੋਕ ਐ ਸੋਚਦੇ ਆ ਵੀ ਸਾਡੀ ਆ ਮਤਲਬ ਚੀਜ਼ ਵਿਕਣ ਜਾਂ ਨਾ ਵਿਕਣ, ਖ਼ਰਾਬ ਹੋਜ -ਨਾ ਹੋ ਜੇ ਕਿਤੇ ਜੇ ਅਸੀਂ ਰੱਖੀਏ।
ਬਿਲਕੁਲ-ਬਿਲਕੁਲ ਓ ਤਾਂ ਹੈ ਈ ਐ। ਇੱਦਾਂ ਦੇ ਪਿੰਡਾਂ 'ਚ ਰੱਖ ਰੱਖਿਆ ਨਾ ਹੁੰਦਾ ਨਾ ਬੜਾ ਵਧੀਆ ਹੁੰਦੇ ਆ।
ਹਾਂਜੀ- ਹਾਂਜੀ।
ਕੱਟ ਦੇ, ਹੈਲੋ।
ਜੇ ਮਤਲਬ ਅਸੀਂ ਖਾਦ-ਖਾਦ ਮਤਲਬ ਖੇਤ ਲਈ ਖਾਦ ਵੀ ਲੈਣ ਜਾਣੀ ਹੁੰਦੀ ਐ ਤੇ ਅਸੀਂ ਮਤਲਬ ਸ਼ਹਿਰ ਵੱਲ ਨੂੰ ਜਾਣਾ ਪੈਂਦਾ ਵਾ।
ਹਾਂਜੀ।
ਮਤਲਬ ਜੇ ਪਿੰ -ਦੇਖਿਆ ਜਾਵੇ, ਪਿੰਡਾਂ ਚ ਥੋੜ੍ਹੀ ਜੀ ਨਾ ਸੈਲੋ ਤੇ-ਓ ਮਤਲਬ ਸ-ਅੰ ਕੋਣ ਆਓ-ਆਓ ਮਤਲਬ ਸਮਾਨ ਥੋੜ੍ਹਾ ਜਾ ਘੱਟ ਮਿਲਦਾ ਵਾ, ਸ਼ੈਰਾਂ ਦੇ ਵਿੱਚ ਸਾਰਾ ਮਿਲ ਜਾਂਦਾ ਵਾ।
ਬਿਲਕੁਲ ਜੀ ਬਿਲਕੁਲ! ਏਕ ਗੱਲ ਹੋਰ ਬੜੀ ਵਧੀਆ, ਪਿੰਡਾਂ ਚ ਫਾਸਟ ਫੂਡ ਬਹੁਤ ਘੱਟ ਤੁਆਨੂੰ ਮਿਲੇਗਾ?
ਹਾਂਜੀ-ਹਾਂਜੀ ਏ ਤਾਂ ਹੈ। ਮਤਲਬ ਪਿੰਡਾਂ ਦੇ ਲੋਕੀ ਐ ਮਲਬ ਐਸ ਚੀਜ ਨੂੰ ਬਹੁਤ ਘੱਟ ਖਾਂਦੇ ਆ ਨਾ।
ਬਿਲਕੁਲ-ਬਿਲਕੁਲ ਸਹੀ ਕਰਦੇ ਆ ਓ।
ਘਰ ਦਾ ਖਾਣਾ ਪਸੰਦ ਕਰਦੇ ਆ ਮਤਲਬ ਓਨਾਂ ਨੂੰ
ਹਾਂਜੀ, ਹਾਂਜੀ-ਹਾਂਜੀ ਓ ਤਾਂ ਹੈ ਹੀ ਐ। ਪਿੰਡਾਂ 'ਚ ਵਿੱਚ ਏ ਵੀ ਹੁੰਦੈ ਜਿਵੇਂ ਕਿ ਲੋਕੀ ਸਵੇਰੇ ਛੇ ਵਜੇ ਉੱਠ ਜਾਂਦੇ ਐ, ਸਵੇਰੇ ਛੇ ਵਜੇ-ਪੰਜ ਵਜੇ। ਔਣੇ ਰਾਤੀ ਸੱਤ ਵਜੇ ਸੌ ਜਾਣਾ ਸੱਤ-ਅੱਠ ਵਜੇ।
ਹਾਂਜੀ-ਹਾਂਜੀ ਐ ਤੇ ਹੈ। ਕਿਉਂ ਪਿੰਡਾਂ ਵਾਲਿਆਂ ਨੂੰ ਆਪੇ ਖ਼ੇ-ਆਪਣੇ ਖੇਤਾਂ ਦਾ ਵੀ ਕੰਮ ਕਰਨਾ ਹੁੰਦਾ ਵਾ ਮਤਲਬ ਕੀ ਆਪਣੇ ਪਸ਼ੂਆ ਦਾ ਵੀ ਕੰਮ ਵਗੇਰਾ ਹੁੰਦਾ ਗਾ।
ਬਿਲਕੁਲ, ਹੁਣ ਸ਼ੈਰਾਂ ਚ ਵੇਖਲੋ! ਦਸ ਵਜੇ ਤੱਕ ਲੋਕੀਂ ਐਂ ਬਾਰ ਲੂਰ-ਲੂਰ ਫਿਰਦੇ ਪੇ ਹੁੰਦੇ ਜਿਵੇਂ ਐ ਸ਼ਾਮ ਦੇ ਛੇ ਵਜੇ ਵੇ ਆ।
ਹਾਂਜੀ-ਹਾਂਜੀ ਸ਼ੈਰ ਚ ਲੋਕੀ ਬਾਰਾਂ-ਇੱਕ ਵਜੇ ਤੋਂ ਪੈਲਾਂ ਨੀ ਸੋਂਦੇ। ਮਤਲਬ ਓ-ਓਹੀ ਓਨਾਂ ਦਾ ਤੋ ਫੇ ਸਵੇਰੇ ਅੱਠ-ਨੌ ਵਜੇ ਉੱਠਦੇ ਆ ਆਰਾਮ ਨਾਲ।
ਹਾਂਜੀ-ਹਾਂਜੀ! ਓ ਤਾਂ ਹੈ ਈ ਐ। ਲੋਕੀ ਸ਼ੈਰ ਚ ਲੂਰ-ਲੂਰ ਬੜੇ ਫਿਰਦੇ ਆ ਨਾ, ਪਿੰਡਾਂ ਚ ਨੀ ਫਿਰਦੇ ਆ। ਪਿੰਡਾਂ ਚ ਆਪਣਾ ਆਪਣਾ ਕੰਮ ਕੀਤਾ ਚਲੋ ਆਪਣੇ ਘਰ ਪੈ ਗੇ ਯਾ ਆਪਣੇ ਘਰ ਦੇ ਬਾਰ ਪੈ ਗੇ ਨਾ ਮੰਜੀਆਂ-ਮੁੰਜੀਆਂ ਡਾ ਕੇ। ਗੱਲਾਂ-ਬਾਤਾਂ ਕਰ ਲੀਆਂ।
ਬ ਵਧੀਆ ਹੁੰਦੈ ਪਿੰਡਾਂ ਦਾ ਮਤਲਬ ਏਥੇ ਦਾ ਨਜ਼ਾਰਾ ਦੇਖਕੇ ਅਗਰ ਇੱਕ ਦੇ ਘਰ ਮਹਿਮਾਨ ਆਏ ਨੇ ਨਾ ਤੇ ਓ ਮਹਿਮਾਨ ਇੱਕ ਦਿਨ ਨੀ ਹੈਗੇ, ਓ ਚਾਰ-ਪੰਜ ਮਤਲਬ ਜੇੜੇ ਆਂਢ-ਗੁਆਂਢ ਐ ਸਭ ਦੇ ਘਰ ਮਹਿਮਾਨ ਹੋ ਕੇ ਆਂਦੇ ਐ ਓ ਵਾਲੇ। ਲੱਗਦਾ ਈ ਨੀ ਐ ਕੀ ਐ ਸਾਡੇ ਮਤਲਬ ਅਸੀਂ ਇਨਾਂ ਦੇ ਘਰ ਆਏ ਆ ਕੇ ਅਸੀਂ ਓਨਾਂ ਦੇ ਘਰ ਆਏ ਆਂ। ਬੜਾ ਅੱਛਾ ਮਤਲਬ ਨੇਚਰ ਹੁੰਦੈ ਪਿੰਡਾਂ ਵਾਲਿਆਂ ਦਾ।
ਹਾਂਜੀ-ਹਾਂਜੀ ਐ ਤਾਂ ਹੈ ਸ਼ੈਰ ਵੱਲੋਂ ਐ ਚੀਜ਼ ਵੇਖਣ ਨੂੰ ਨੀ ਮਿਲਦੀ, ਸ਼ੈਰ ਦੇ ਲੋਕੀ ਤਾਂ ਪੈਲੇ ਈ ਕੈ ਦਿੰਦੇ ਤੁਸੀਂ ਕਿੰਨੇ ਦਿਨ ਰੁਕਣਾ ਵਾ।
ਬਿਲਕੁਲ-ਬਿਲਕੁਲ ਓ ਤੇ ਹੈ ਈ ਏ। ਕਿੰਨੇ ਦਿਨ ਲਈ ਛੁੱਟੀਆਂ ਮਨਾਣ ਆ ਓ, ਕਦੋਂ ਜਾਣਾ ਆ ਪਿੰਡਾਂ ਚ ਤੁਸੀਂ ਰੁਕ ਜੋ ਪਿੰਡਾਂ ਚ ਕਹਿਨੀਆਂ, ਹੋਰ ਸਾਡੇ ਵੱਲ ਵੀ ਰੁਕੋ, ਸਾਡੇ ਵੱਲ ਰੁਕੋ, ਸਾਡੇ ਵੱਲ ਵੀ ਰੁਕੋ।
ਹਾਂਜੀ-ਹਾਂਜੀ।
ਹਾਂਜੀ, ਆ ਪਿੰਡਾਂ 'ਚ ਹਾਂਜੀ।
ਸ਼ਹਿਰ ਵਿੱਚ ਮਲਬ ਘੁੰਮਣ ਦੇ ਕਾਫੀ ਦਿਨ ਤੋਂ ਪਿੰਡੌਂ ਅਸੀਂ ਪਿੰਡਾਂ ਦੇ ਖੇਤਾਂ ਨੂੰ ਚਲੇ ਜਾਂਦੇ ਆਂ ਸ਼ਾਮੀ ਵਗੈਰਾ। ਜਾਂ ਮਤਲਬ ਕਿਸੇ ਦੇ ਘਰ ਚਲੇ ਜਾਨੇ ਆ। ਸ਼ੈਰ ਦੇ ਲੋਕੀ ਤਾਂ ਮਤਲਬ ਆਪਣੇ ਘਰੇ ਘਰੇ ਰੈਨੇ ਆਂ, ਜਾਂ ਪਾਰਕ ਪੂਰਕ ਚਲੇ ਜਾਨੇ ਆਂ। ਹ
ਪਾਰਕ ਅਜਕਲ ਸ਼ੈਰਾਂ 'ਚ ਹੈ ਨੀ ਜੇ, ਓ ਸ਼ੈਰ ਦੇ ਲੋਕੀ ਨਾ ਆਪਣੇ ਕਮਰਿਆਂ ਵਿੱਚ ਵਿੱਚ ਈ ਰੇ ਕੇ ਬੜੇ ਖੁਸ਼ ਹੈਗੇ ਨੇ। ਫੋਨ ਦੇ ਦੋ, ਟੀ ਵੀ ਦੇ ਦੋ, ਏਸੀ ਚਲਾ ਦੋ। ਓ ਕਮਰੇ 'ਚੋਂ ਬਾਰ ਨੀ ਨਿਕਲਣਗੇ, ਹੋਰ ਪਿੰਡਾਂ ਵਿੱਚ ਲੋਕੀ ਦੇਖ ਦੇਖੋ, ਆਪਣੇ ਸ਼ਾਮ ਵੇਲੇ ਆਪਣੇ ਬੂਏ ਦੇ ਬਾਰ ਮੰਜੀਆਂ ਡਾ ਕੇ ਬੈਂਦੇ ਨੇ। ਗੱਲਾਂ-ਬਾਤਾਂ ਕਰਦੇ ਨੇ। ਆਪਣੇ ਖੇਤਾਂ 'ਚ ਘੁੰਮਣ ਜਾਂਦੇ ਨੇ, ਤਾਜ਼ੀ ਹਵਾ ਆਂਦੀ, ਓਧਰੋਂ ਆਕਸੀਜਨ ਵਗੈਰਾ ਕਿੰਨਾ ਅੱਛਾ ਆਂਦਾ ਆ। ਅੱਜ-ਕੱਲ੍ਹ ਦੇਖੋ, ਸ਼ੈਰਾਂ 'ਚ ਪੇੜ ਪੌਦੇ ਈ ਨੀ ਐ। ਪਿੰਡਾਂ 'ਚ ਕਿੰਨੇ ਪੇੜ-ਪੌਦੇ ਹੁੰਦੇ ਨੇ। ਖੇਤੀਬਾੜੀ ਹੁੰਦੀ ਐ ਕਿੰਨੀ ਅੱਛੀ। ਖੁਸ਼ਬੂ ਕਿੰਨੀ ਅੱਛੀ ਆਂਦੀ ਏ ਪਿੰਡਾਂ ਚੋਂ, ਬਿਲਕੁਲ ਤਾਜ਼ਗੀ ਦੀ ਹਰਿਆਲੀ ਦੀ ਖੁਸ਼ਬੂ ਆਂਦੀ ਐ।
ਪਿੰਡ ਤੋਂ ਓਈ ਐ ਨਾ ਮਤਲਬ ਹਰਿਆਲੀ ਦੇਖਣ ਨੂੰ ਮਿਲਦੀ, ਓਥੇ ਠੰਢੀਆਂ ਹਵਾ ਹੁੰਦੀਆਂ। ਸ਼ੈਰ ਦੇ ਵਿੱਚ ਦਰ ਖਤਮ ਈ ਹੁੰਦੇ ਨਾ, ਮਤਲਬ ਓ
ਬਿਲਕੁਲ, ਮੇਰੇ ਨਾਨਕੇ ਹਾਂਜੀ।
ਤੇ ਹੈਗੇ।
ਮੇਰਾ ਨਾਨਕੇ ਸਾਇਡ ਨਾ ਪਿੰਡ ਪੈਂਦਾ, ਆ ਮਤਲਬ ਪਿੰਡ ਨੀ ਐ ਨੋਰਮਲ ਸ਼ੈਰ ਵੀ ਪੈਂਦਾ ਵਿੱਚ। ਅੱਛਾ ਤੇ ਮੇਰੇ ਨਾਨਕੇ ਪੈਲਾਂ ਪਿੰਡ ਵਿਚ ਸੀ ਹੁਣ ਸ਼ੈਰ ਆ ਚੁੱਕੇ ਐ। ਜਿਦੋਂ ਪਿੰਡ ਸੀ ਨਾ ਅਸੀਂ ਓਨਾ ਦੇ ਘਰ ਛੋਟੇ-ਛੋਟੇ ਆਂਂਦੇ ਸੀ, ਮਤਲਬ ਅੱਛੀ ਸਮੈਲ ਆਂਦੀ ਸੀ ਸਵੇਰੇ-ਸਵੇਰੇ ਖੇਤ ਚੋਂ ਓਨਾਂ ਦੇ ਬੋਤ ਅੱਛੀ ਸਮੈਲ ਆਣੀ, ਹਰਿਆਲੀ ਦੀ ਸਮੈਲ ਆਣੀ। ਤੇ ਓ ਚਿੜੀਆਂ ਚੁੜੀਆਂ ਸਵੇਰੇ ਬੋਲਦੀਆਂ ਨੇ ਕਿਤਨੀਆਂ। ਜੇ ਸ਼ੈਰ ਵਿਚ ਅੱਜ-ਤਕ ਮੈਂ ਦੇਖਿਆ ਈ ਨੀ ਐ, ਚਿੜੀਆਂ ਕਿੱਥੇ ਬੋਲਦੀਆਂ ਕਿੱਥੇ ਨਈ।
ਹਾਂਜੀ ਹਾਂਜੀ ਏ ਤਾਂ ਐ।
ਬਿਲਕੁਲ ਪਿੰਡ ਵਿੱਚ ਬੜੀ ਅੱਛੀ ਹਰਿਆਲੀ ਵਗੈਰਾ ਹੋ ਜਾਂਦੀ ਐ। ਚਿੜੀਆਂ ਵਗੈਰਾ ਸਵੇਰੇ ਸਵੇਰੇ ਬੋਲਦੀਆਂ ਨੇ। ਆਪਣਾ ਤੁਸੀ ਨੰਗੇ ਪੈਰ ਹਰੀ ਘਾਸਾਂ ਤੇ ਘੁੰਮੋ। ਤੁੁਆਨੂੰ ਮਤਲਬ ਕਿਤਨਾ ਅੱਛਾ ਹੈਲਥ ਵਾਸਤੇ ਹੈਗਾ ਆ। ਕਿਤਨੀ ਅੱਛਾ ਲੱਗਦਾ ਨੰਗੇ ਪੈਰ ਘੁੰਮਦੇ ਸੀ, ਅਸੀ ਜਦੋਂ ਨਿੱਕੇ ਨਿੱਕੇ ਘਾਸਾਂ ਤੇ।
ਬਸ ਓਈ ਐ ਨਾ ਪਿੰਡਾਂ ਦੇ ਥੋੜ੍ਹਾ ਜਿਆ ਓ ਵਿਕਾਸ ਜਿਆ ਨੀ ਹੋਇਆ ਮਤਲਬ। ਐ ਸਕੂਲ ਤੋਂ ਬਾਦ ਬੱਚਿਆਂ ਨੂੰ ਮਤਲਬ ਪੜ੍ਹਨ ਵਾਸਤੇ ਸ਼ੈਰ ਆਣਾ ਪੈਂਦਾ ਵਾ, ਮਤਲਬ ਕੋਲਜ ਵਾਸਤੇ ਹੋ ਗਿਆ ਜਾਂ ਦਵਾਈ ਲੈਣੀ ਹੋਵੇ ਕਿਸੇ ਨੂੰ ਤਾਂ ਕੋ ਮਤਲਬ ਸ਼ੈਰ ਆਣਾ ਪੈਂਦਾ ਵਾ।
ਹਾਂਜੀ ਹਾਂਜੀ ਓ ਦਿੱਕਤ ਹੁੰਦੀ ਏ ਪਿੰਡਾਂ 'ਚ ਕੀ ਸ਼ੈਰ ਆਣਾ ਪੈਂਦਾ ਆ। ਵੈਸੇ ਮੈਂ ਤੇ ਮੈਂ ਤੇ ਕੈਨੀ ਆਂ, ਹਰ ਕਿਸੀ ਦਾ ਘਰ ਸ਼ੈਰ 'ਚ ਹੋਏ ਨਾ ਹੋਏ ਪਰ ਪਿੰਡ 'ਚ ਹੋਣਾ ਚਾਈਦਾ, ਭਾਵੇਂ ਛੋਟਾ ਜਿਆ ਈ ਹੋਏ।
ਪਿੰਡ 'ਚ ਤਾਂ ਹੋਣਾ ਚਾਈਦਾ ਵਾ।
ਬਿਲਕੁਲ, ਬੰਦਾ ਛੁੱਟੀਆਂ 'ਚ ਕਿਧਰੇ ਜਾਏ ਨਾ ਜਾਏ ਪਿੰਡ ਫੇਰ ਹਫ਼ਤਾ ਚਲੋ ਰੈ ਕੇ ਆਏ। ਉਸ ਦੀ ਹਰਿਆਲੀ ਦੇਖੀ ਏ, ਤਾਜ਼ਗੀ ਦੇਖੇ। ਉੱਥੇ ਇੰਨਾ ਪੋਲੂਸ਼ਨ ਵਗੈਰਾ ਵੀ ਨਹੀਂ ਹੈਗਾ। ਗੱਡੀਆਂ ਦੀ ਆਵਾਜ਼ਾਂ ਅਵੁਜ਼ਾਂ ਬਿਲਕੁਲ ਸ਼ਾਂਤੀ ਹੁੰਦੀ ਏ।
ਹਾਂਜੀ ਹਾਂਜੀ।
ਗਰਮੀ ਵੀ ਇਤਨੀ ਮਹਿਸੂਸ ਨਹੀਂ ਹੁੰਦੀ ਐ।
ਪਿੰਡ ਦੇ ਮਤਲਬ ਪਿੰਡਾ ਦੇ ਘਰ ਹੁੰਦੇ ਆ ਉਹ ਖੁੱਲ੍ਹੇ ਹੁੰਦੇ ਆ ਨਾ ਵਿਹੜਾ ਮਤਲਬ ਹੁੰਦਾ ਖੁੱਲ੍ਹਾ ਹੁੰਦਾ ਵਾ, ਉੱਥੇ ਪੇੜ ਪੌਧੇ ਵੀ ਲਾ ਲੋਕੀ ਲਾਨੇ ਆ।
ਬਿਲਕੁਲ ਬਿਲਕੁਲ। ਸਬਜ਼ੀਆਂ ਹਾਂਜੀ। ਸਬਜ਼ੀਆਂ ਤਾਜ਼ੀਆਂ ਮਿਲਦੀਆਂ ਪਿੰਡਾਂ ਵਿੱਚ ਬਿਨਾਂ ਟੀਕੇ ਲਾਏ। ਸਬਜ਼ੀ ਮਿਲਦੀ ਹੈਗੀ ਐ।
ਹਰ ਪਿੰਡਾਂ ਵਿੱਚ ਤਾਂ ਮਤਲਬ ਲੋਕੀ ਘਰੇ-ਘਰੇ ਆਪਣੇ-ਆਪਣੇ ਘਰੇ ਆਪਣੇ ਖਾਣ ਵਾਸਤੇ ਤਾਂ ਕੁਛ ਨਾ ਕੁਛ ਲਾਕੇ ਰੱਖਦੇ ਸਬਜ਼ੀ ਹਰੀ-ਹਰੀ ਸਬਜਿਆਂ ਵੀ ਹੈਨਾ ਜਿਵੇਂ
ਤੇ ਮਤਲਬ ਫਲ-ਫਰੂਟ ਦੇ ਤੇ ਵੱਡੇ ਵੱਡੇ ਵੀ ਲੋਕ ਲਾਨੇ ਆ ਦਰਖ਼ਤ ਲਾ ਕੇ ਰੱਖਦੇ ਆਂ ਜਿਵੇਂ ਅੰਬ ਦੇ ਪ ਅੰਬ ਦਾ ਰੁੱਖ ਹੋ ਗਿਆ।
ਹਾਂਜੀ, ਹਾਂਜੀ ਉਹ ਤਾਂ ਹੈ ਈ ਐ। ਪਰ ਹੁਣ ਸ਼ਹਿਰਾਂ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀ ਬਚਪਨ ਚ ਅਸੀਂ ਤਾਂ ਅਸੀਂ ਆਪਣੇ ਨਾਨਕੇ ਜਾਂਦੇ ਤਾਂ ਉੱਥੇ ਬੜੇ ਪੇੜ-ਪੂੜ ਹੈਗੇ ਸੀ ਜਾਮੁਣ ਦਾ ਪੇੜ ਸੀ। ਮਤਲਬ ਉਨਾਂ ਦੇ ਘਰ ਸਾਹਮਣੇ ਨਾ ਬਹੁਤ ਸਾਰੇ ਖੇਤ-ਖੂਤ ਹੈਗੇ ਸੀ।
ਬਿਲਕੁਲ ਜੀ ਬਿਲਕੁਲ। ਵੇਸੈ ਤੁਆਨੂੰ ਕੀ ਲੱਗਦਾ ਮਤਲਬ ਲੋਗ ਆ ਪਿੰਡਾਂ ਦਾ ਤਾਂ ਵਿਕਾਸ ਜਿਹਾ ਹੋਣਾ ਚਾਹੀਦਾ ਵਾ, ਮਤਲਬ ਥੋੜ੍ਹਾ ਜਿਹਾ ਵ ਹੈਲੋ। ਹੈਲੋ।
ਹਾਂਜੀ ਹਾਂਜੀ
ਮੈਂ ਕਿਹਾ ਤੁਆਨੂੰ ਕੀ ਲੱਗਦਾ ਵਾ ਮਤਲਬ ਪਿੰਡਾਂ ਦਾ ਥੋੜ੍ਹਾ ਜਿਹਾ ਵਿਕਾਸ ਹੋਰ ਹੋਣਾ ਚਾਹੀਦਾ ਵਾ।
ਪਿੰਡ ਸ਼ਹਿਰ ਤੋਂ ਵਧੀਆ ਪਿੰਡ ਹੈਗੇ ਆ, ਮੈਨੂੰ ਤੇ ਐ ਲੱਗਦਾ ਆ
ਇਹ ਤਾਂ ਮਤਲਬ ਸ਼ਹਿਰ ਵਧੀਆ ਪਿੰਡ ਹੁੰਦੇ ਆ ਵਾ ਮਤਲਬ ਉੱਥੇ, ਠੰਡੀ ਹਵਾ ਮਿਲਦੀ ਆ ਵਾ ਮਤਲਬ ਤੇ ਪ੍ਰਦੂਸ਼ਣ ਇੰਨਾ ਨੀ ਹੁੰਦਾ ਵਾ, ਮਤਲਬ ਬਹੁਤ ਘੱਟ ਹੁੰਦਾ ਵਾ ਜਿਨਾ ਸ਼ਹਿਰ ਦੇ ਵਿੱਚ ਹੁੰਦਾ ਵਾ ਸਾਡੇ ਇੱਥੇ ਬਹੁਤ ਹੁੰਦਾ ਐ, ਸਾਡੇ ਮਤਲਬ ਸ਼ਹਿਰ ਦੇ ਵਿੱਚ ਨਵੀਂ- ਨਵੀਂ ਫੈਕਟਰੀਆਂ ਲੱਗੀਆਂ ਜਾਂਦੀ ਠੰਡੀ ਹਵਾ ਤੇ ਪੇੜ ਲੋਕੀ ਪੇੜ ਕੱਟੀ ਜਾਂਨੇ ਆ, ਇੱਥੇ ਇੰਨੀ ਗਰਮੀ ਹੋ ਗਈ ਆ
ਹਾਂਜੀ, ਹਾਂਜੀ ਉਹ ਤਾਂ ਹੈ‌ ਈ ਐ।
ਪਰ ਇਹ ਏ ਨਾ ਪਿੰਡਾਂ ਚ ਨਾ ਆਪਣਾਪਨ ਬੜਾ ਹੁੰਦਾ ਆ। ਸ਼ਹਿਰਾਂ'ਚ ਨਾ ਲੋਕਾਂ 'ਚ ਆਪਣਾਪਨ ਨੀ ਹੁੰਦਾ।
ਪਿੰਡਾਂ ਚ ਮਤਲਬ ਲੋਕੀ ਤਿਉਹਾਰ ਮਨਾਣੇ ਆਂ, ਸਾਰੇ ਰਲ- ਮਿਲ ਕੇ ਮਤਲਬ ਸਾਰੇ ਪਿੰਡ ਦੇ ਰਲ-ਮਿਲ ਕੇ ਤਿਉਹਾਰ ਮਨਾਣੇ ਆਂ।
ਬਿਲਕੁਲ, ਬਿਲਕੁਲ ਸਹੀ ਕਹਿ ਰਏ ਓ।
ਸ਼ਹਿਰ ਦੇ ਵਿੱਚ, ਨਹੀਂ ਸ਼ਹਿਰ ਦੇ ਵਿੱਚ ਆਪਣੇ ਘਰ-ਘਰ ਦੇ ਹੁੰਦੇ ਆ ਉਹ ਬਸ
ਅੱਜ-ਕੱਲ੍ਹ ਤੇ ਜੇ ਘਰ ਘਰਦੇ ਵੀ ਨੀ ਹੁੰਦੇ, ਜੇੜਾ ਘਰ ਬੰਦਾ ਹੈ ਉਹੀ ਹੈ ਬੜਾ ਆ
ਹਾਂਜੀ।
ਪਿੰਡ ਚ ਆਂਦਾ ਚੱਲ ਪੂਰੇ ਮਤਲਬ ਸਾਰੇ ਮੱਹਲੇ ਵਾਲੇ ਕੱਠੇ ਹੁੰਦੇ ਆ। ਜੇੜਾ ਵਿੱਚ ਮਤਲਬ ਇੱਕ ਰੋਡ ਜਾ ਹੁੰਦਾ ਮੇਨ ਏਰੀਆ ਜਾ ਹੁੰਦਾ ਮਤਲਬ ਉਹ'ਚ ਕੀ ਕਹਿੰਦੇ ਲੋਹੜੀ ਜਲਾ ਲੀ ਹਨਾ ਲੋਹੜੀ ਬਾਲ ਲੀ ਦਿਵਾਲੀ ਮਨਾ ਲਈ ਇਹ ਸ਼ਹਿਰਾਂ ਦੇਖਣ ਨੂੰ ਅੱਜ-ਕੱਲ੍ਹ ਮਿਲਦਾ ਈ ਨੀ ਕਹਿੰਦੇ ਤਿਉਹਾਰ ਦੇਖੋ ਤੇ ਪਿੰਡਾਂ ਦੇਖੋ ਜਿਵੇਂ ਮਤਲਬ ਉਹ ਕਰਦੇ ਆ ਸਫਾਈਆਂ-ਸਫੁਈਆਂ ਕਰਦੇ ਹੈ ਜਿਵੇਂ ਮਨਾਂਦੇ ਆ ਉਹ ਤਿਉਹਾਰ ਤੇ ਮੈਨੂੰ ਪਿੰਡਾਂ ਦੇ ਈ ਚੰਗੀ ਤਿਉਹਾਰ ਮਨਾਏ ਨੀ ਏ ਪਿੰਡਾਂ ਦੇ ਪਰ ਜਦ ਤੱਕ ਮੈਂ ਦੇਖਿਆ ਟੀ ਵੀ 'ਚ ਮੈਨੂੰ ਬੜਾ ਦਿਖਦਾ ਏ ਕਿ ਹਾਂ ਕਿ ਬੜੇ ਅੱਛੇ ਹੁੰਦੇ ਪਿੰਡਾਂ ਦੇ ਤਿਉਹਾਰ ਸ਼ਹਿਰਾਂ ਨਾਲੋਂ
ਹਾਂਜੀ, ਹਾਂਜੀ।
ਇਸ ਕਰਕੇ ਹੋਰ ਤੁਸੀਂ ਸੁਣਾਉ ਤੁਹਾਡੀ ਕੀ ਰਾਏ ਹੈ ਕਿ ਤਿਉਹਾਰ ਅੱਛੇ ਹੁੰਦੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ
ਮੇਰੇ ਹਿਸਾਬ ਨਾਲ ਪਿੰਡਾਂ ਦੇ ਈ ਵਧੀਆ ਹੁੰਦੇ ਆ ਉਹੀ ਏ ਨਾ ਉੱਥੇ ਰਲ-ਮਿਲ ਕੇ ਸਾਰੇ ਨਾਲ ਬਹਿ ਕੇ ਇੱਕ ਮਤਲਬ ਸਾਰੇ ਨਾਲ ਬਹਿ ਕੇ ਬੜੇ ਬਜ਼ੁਰਗ ਹੁੰਦੇ ਆ ਰਲ-ਮਿਲ ਕੇ ਤਾਂ ਕਰਕੇ ਤਿਉਹਾਰ ਵੀ ਵਧੀਆ ਹੋ ਜਾਂਦਾ ਨਾ ਮਤਲਬ ਤਿਉਹਾਰ। ਤਿਉਹਾਰ ਦਾ ਮਜ਼ਾ ਵੀ ਓਦੇਂ ਈ ਆਂਦੇ ਜਦੋਂ ਸਾਰੇ ਜਾਣੇ ਮਿਲ ਕੇ ਬਹਿਨੇ ਆ।
ਬਿਲਕੁਲ ਜੀ ਬਿਲਕੁਲ ਉਹ ਤਾਂ ਹੈ ਹੀ ਲੱਗਦਾ ਵੀ ਹੈ ਹਾਂਜੀ ਇਹ ਤਿਉਹਾਰ ਹੈ। ਕਿ ਅੱਜ ਦੀਵਾਲੀ ਏ ਅੱਜ ਹੋਲੀ ਏ ਅੱਜ ਲੋਹੜੀ ਏ ਵਿਸਾਖੀ ਏ ਤਾਂ ਹੀ ਪਤਾ ਲੱਗਦਾ ਹੈ ਕਿ ਅਸੀਂ ਘਰ ਘਰ ਮ ਉਹ ਅੱਧੇ ਘੰਟੇ ਲਈ ਮਨਾ‌ ਲੀ ਤੇ ਹੋ ਗਿਆ ਤਿਉਹਾਰ ਮਜ਼ਾ ਵੀ ਨ੍ਹੀਂ ਆਂਦਾ ਹੈਗਾ।
ਹਾਂਜੀ ਹਾਂਜੀ।
ਸ਼ਹਿਰਾ ਚ ਤਾਂ ਆਈ ਹੁੰਦਾ ਅੱਧੇ ਘੰਟੇ ਤਿਉਹਾਰ ਹੁੰਦਾ ਬਸ ਫ਼ੇਰ ਉਹ ਆਪਣੇ ਕੰਮ ਤੇ ਉਹ ਆਪਣੇ ਕੰਮ ਤੇ ਉਹ ਆਪਣੇ ਕੰਮ ਤੇ ਤੇ ਪਿੰਡਾਂ 'ਚ ਆਂਉਦਾ ਆ ਕਿ ਘੰਟਾ ਤੋਂ ਬਹਿੰਦੇ ਆ ਰੋਟੀ ਪਾਣੀ ਸਾਰਾ ਇਕੱਠੇ ਹੋ ਕੇ ਬਾਹਰ ਹੀ ਹੁੰਦਾ ਆ। ਸਾਰਾ ਦਿਹਾੜੀ ਲੋਕੀਂ ਗੱਲਾਂ ਕਰਦੇ ਆ ਇਹ ਚੀਜ਼ ਸ਼ਹਿਰਾਂ ਚ ਨ੍ਹੀਂ ਏ। ਪਰ ਹੋਣੀ ਚਾਹੀਦੀ ਏ।
ਬਿਲਕੁਲੁ ਚਲੋ ਜੀ ਠੀਕ ਹੈ ਜੀ ਸਸ੍ਰੀ ਕਾਲ।
ਉਕੇ ਜੀ ਸਸ਼੍ਰੀ ਕਾਲ।